ਹੈਲੋ ਸਸ਼੍ਰੀ ਕਾਲ ਜੀ। ਸਸ੍ਰੀ ਕਾਲ ਜੀ ਵਧੀਆ ਤੁ ਸੁਣਾਓ?
ਬਸ ਵਧੀਆ ਹੋਰ ਘਰ ਪਰਿਵਾਰ ਸਾਰੇ ਕਿਵੇਂ ਆ।
ਸਭ ਠੀਕ ਨੇ ਮੈਂ ਕਹਿ ਰਿਹਾ ਸੀ ਕਿ ਤੁਹਾਡੇ ਮੁਤਾਬਿਕ ਸਾਨੂੰ ਮਤਲਬ ਬੱਚੇ ਮਤਲਬ ਜਿੱਦਾਂ ਕਿ ਸਾਨੂੰ ਫਾਸਟ ਫੂਡ ਖਾਣਾ ਚਾਈਦਾ ਜਾਂ ਨਈ ਖਾਣਾ ਚਾਈਦਾ?
ਫਾਸਟ ਫੂਡ ਤੇ ਬੜੀ ਬੇਕਾਰ ਚੀਜ਼ ਹੈਗੀ ਹੈ ਹਨਾ ਕਿਉਂਕਿ ਦੇਖੋ ਅਸੀਂ ਖਾਂ ਦੇ ਮੈਦਾ ਹੁੰਦਾ ਆ ਉਹ ਸਾਡੇ ਅੰਦਰ ਜਾ ਕੇ ਸਰੀਰ ਜੰਮ ਜਾਂਦਾ ਆ ਫੇਰ ਬਹੁਤ ਤਾਂ ਤਕਲੀਫ਼ ਦਿੰਦਾ ਹੈ ਹੈਲਥ ਡਾਕਟਰ ਕੈਂਦੇ ਬਹੁਤ ਘੱਟ ਚੀਜ਼ਾਂ ਖਾਓ। ਕੱਲ ਦੇਖੋ ਨਾ ਮੈਦਾ ਹਰ ਚੀਜ਼ 'ਚ ਆ ਗਿਆ ਆ ਮੈਗੀ 'ਚ ਮੈਦਾ ਲੈ ਲਓ ਮੋਮੋਜ਼ ਹੈ। ਸਪਿੰਗ ਰੋਲ ਹੈ ਨੂਡਲ ਹੈਗੇ ਹੈ ਬਹੁਤ ਚੀਜ਼ ਮੈਦਾ ਯੂਜ ਹੁੰਦਾ ਹੀ ਹੁੰਦਾ ਆ।
ਹੂੰ।
ਤੇ ਸਾਨੂੰ ਘੱਟ ਤੋਂ ਘੱਟ ਖਾਣਾ ਚਾਹੀ ਬਿਲਕੁਲ ਜੀ ਅੱਜ-ਕੱਲ ਕੰਪਲਸਰੀ ਹੋ ਗਿਆ ਆ ਹਾਂਜੀ।
ਦੇਖੋ ਮੇਰਾ ਕਹਿਣਾ ਵੀ ਇਹੀ ਹੈ। ਕੀ ਵੇਖੋ ਮੈਂ ਤੇ ਆਪਣੇ ਹਿਸਾਬ ਨਾਲ ਤੇ ਫਾਸਟ ਫੂਡ ਬਿਲਕੁਲ ਖਾਣ ਐ ਕਹਿੰਦਾ ਨਹੀਂ ਕਿਸਨੂੰ ਕੀ ਖਾਓ। ਕਿਉਂਕਿ ਉਸ ਕੈਲਰੀਜ਼ ਬਹੁਤ ਹੁੰਦੀ ਹੈ ਦੂਜੀ ਗੱਲ ਓ ਸਰੀਰ ਦੇ ਸੂਟ ਨਹੀਂ ਕਰਦਾ ਜ਼ਿਆਦਾਤਰ ਲੋਕਾਂ ਦੇ ਢਿੱਡ ਬੜਾ ਪੀੜ ਹੁੰਦੈ ਉਹ ਖਾ ਕੇ ਗਰਮੀਆਂ ਵਿੱਚ ਵੀ ਕੋਈ ਅਸਰ ਨਹੀਂ ਕਰਦਾ ਸਰੀਰ ਲਈ ਉਹ ਬਿਲਕੁਲ ਵੀ ਜਰਾ ਜਿਹਾ ਵੀ‌ ਮੇਰੇ ਮੁਤਾਬਿਕ ਮੈਂ ਖਾਣ ਨੂੰ ਕਵਾਂ ਤੁਹਾਨੂੰ ਤੇ ਤੁਸੀਂ ਖਾਓ ਘਰ ਬਣਵੇ ਕੇ ਘਰ ਬਣਾਕੇ ਬਹੁਤ ਉਹਦੇ ਨਾਲ ਦੇਖੋ ਫਰੈਸ਼ਨੈਸ ਹੁੰਦੇ ਫਰੈਸ਼ ਫੀਲ ਹੁੰਦੇ ਚੀਚ
ਹਾਂਜੀ
ਹਨਾ ਘਰ ਘਰ ਣਾ ਕੇ ਖਾਣ ਚ ਨਾ ਬਹੁਤ ਫਾਇਦਾ ਏ। ਫਰੈਸ਼ ਮਿਲਦਾ।
ਬਿਲਕੁਲ ਜੀ।
ਹੂੰ।
ਭਾਰਤ ਲਾ ਕੇ ਖਾਓ ਤੇ ਵਿੱਚ ਅਸੀਂ ਮੈਟ ਦੀ ਜਗ੍ਹ ਅਸੀਂ ਯੂਜ ਕਰਾਂਗੇ ਅਸੀਂ ਮੈਦਾ ਯੂਜ ਨੀ ਕਰਾਂਗੇ ਸਾਨੂੰ ਪਤਾ ਮੈਨੂੰ ਸਾਡੇ ਸਿਹਤ ਲਈ ਕਿੰਨਾ ਖਰਾਬ ਹੈਗਾ ਆ।
ਹੂੰ।
ਅੱਜ-ਕੱਲ੍ਹ ਲੋਕਾਂ ਨੂੰ ਕਿਤਨਾ ਨੁਕਸਾਨ ਹੋ ਰਿਹਾ। ਦੇਖ ਕੇ ਕੋਲ ਨਿਊਜ਼ਲ ਆ ਰਿਹਾ ਕਿ ਮੈਦਾ ਖਾਨ ਨਾਲ ਕੀ ਕੀ ਹੋ ਰਿਆ।
ਦੇਖੋ ਇੱਕ ਗੱਲ ਚੰਗੀ ਦੱਸਾਂ ਪਹਿਲੀ ਗੱਲ ਜੇ ਕੇ ਕੋਈ ਵੀ ਸ਼ੋਪਲੈਸ ਬੰਦਾ ਐ ਸ਼ੋਪ ਕਰਦਾ ਜੋਬ ਕਰਦਾ ਮਤਲਬ ਓਂਦੀ ਪਰਸ਼ਨਲ ਸ਼ੋਪ ਏ ਏਕ ਤਰੀਕੇ ਨਾਲ ਤੇ ਉਹਦੀ ਫਾਸਟ ਫੂਡ ਦੀ ਸ਼ੋਪ ਏ। ਤੇ ਓਦਾ ਅਗਰ ਅੱਜ ਨੀ ਵਿਕੇਗਾ ਨਾ ਸਟੋਕ ਤੇ ਉਹ ਉਹੀ ਚੀਜ਼ ਕੱਲ ਵੇਚੇਗਾ।
ਹਾਂਜੀ, ਬਿਲਕੁਲ ਬਿਲਕੁਲ।
ਤੇ ਉਹ ਸਾਡੇ ਲਈ ਹਾਨੀਕਾਰਕ ਏ।
ਦੇਖੋ ਨਾ ਅਜ-ਕੱਲ ਮੈਦਾ ਖਾਵ ਕਿੰਨੇ ਡਾਕਟਰ ਬੋਲ
ਉਹ ਸਾਡੇ ਲਈ ਹਾਨੀਕਾਰਕ ਹੈ ਨਹੀਂ ਹੈ ਤੇ ਔਰ ਦੂਜੀ ਗੱਲ ਸੁਣੋ ਕਈ ਲੋਕੀ ਕਹਿੰਦੇ ਆ ਅਰੇ ਦਸ ਰੁਪਏ 'ਚ ਚਾਰ ਮੋਮੋ
ਹਾਂਜੀ
ਵੀਹ ਰੁਪਏ 'ਚ ਚਾਰ ਮੋਮੋ ਅਰੇ ਇੰਨੇ ਸਸਤੇ ਬਾਹਰ ਤੇ ਬੜੇ ਮਹਿੰਗੇ ਮਿਲਦੇ ਆ। ਤੇ ਉਹਦਾ ਪਤਾ ਕੀ ਹਿਸਾਬ ਹੈ ਜੋ ਉਹ ਬਣਾਂਦੇ ਆ ਨਾ ਮੋਮੋਸ ਵਾਲੇ ਉਹਨਾਂ ਨੂੰ ਜੋ ਵੇਸਟ ਕਿਸ ਬੇਸ ਦਾ ਹੁੰਦਾ ਵੇਸਟ ਚ ਮੈਦਾ ਜਿਹੜਾ ਕਿ ਜਿੱਦਾਂ ਕਿ। ਤੁਸੀਂ ਮੇਰੇ ਕੋਲ ਆਏ, ਮੈਂ ਮੈਂਦਾ ਵੇਚ ਦਵਾਂ ਤੇ ਮੇਰੇ ਕੋਲ ਥੋੜ੍ਹਾ ਜਿਹਾ ਖਰਾਬ ਮੈਦਾ, ਮੈਦਾ ਹੁੰਦਾ ਐ। ਉਹ ਉਹਨਾਂ ਨੂੰ ਸ ਸਸਤਾ ਮਿਲ ਜਾਂਦਾ, ਉਹਦੇ ਨਾਲ ਮੋਮੋਜ਼ ਬਣਾ ਦਿੰਦੇ ਨੇ, ਹੈ ਜੋ ਸੋਇਆਬੀਨ ਸਖ਼ਤ ਹੁੰਦੀ ਹੈ ਜੋ ਘੱਟ ਵਿਕਦੀ ਏ, ਉਹ ਸਸਤੀ ਮਿਲਦੀ ਏ ਉਹਨਾਂ ਨੂੰ, ਉਹ-ਉਹ ਪਾ ਦਿੰਦੇ ਨੇ। ਔਦੇ ਵਿੱਚ ਸ ਕੈਚਅਪ ਸੋਸ ਜੀ ਹੁੰਦੀ ਹ ਐ। ਜੋ ਸਸਤੀ ਮਿਲਦੀ ਹੈ। ਮੈਦਾ ਨੈਚੁਰਲ ਜੋ। ਫਿਰ ਵੀ ਮਹਿੰਗੀ ਆਂਉਦੀ ਉਹ, ਏਦਾਂ ਈ ਉਹਦਾ ਕੋਸਟ ਏ ਸਾਢੇ ਤਿੰਨ ਸੌ, ਸੌ, ਡੇਢ ਸੌ। ਜੋ ਵਧੀਆ ਆਦੀ ਏ, ਪਰ ਜੋ ਐ ਲੋਗ ਲੈ ਏ ਆਂਦੇ ਨੇ, ਜੇ ਐਕਸਪਾਇਰ ਔਨਾਂ ਨੂੰ ਸਸਤੀ ਮਿਲ ਜਾਂਦੀ ਹ ਏ, ਔ ਪੈਂਤੀ ਰੁ ਤੇ ਵੀਹ ਰੁਪਏ ਤੱਕ ਦੀ ਮਿਲ ਜਾਂਦੀ ਹੈ, ਚਾਲੀ ਰੁਪਏ ਤੱਕ ਦੀ ਵੀ ਮਿਲ ਜਾਂਦੀ ਹੈ, ਉਹ ਐਕਸਪਾਇਰ 'ਚ ਹੁੰਦੀਆਂ ਨੇ ਇਹ ਉਹ ਐਕਸ ਐਕਸਪਾਇਰਡ ਸੋਸ ਵਗੈਰਾ ਯੂਜ ਕਰ ਲੈਂਦੇ ਆ।
ਬਿਲਕੁਲ -ਬਿਲਕੁਲ ਔ ਤਾਂ ਹੈ ਈ ਆ
ਮਿਉਨੀਜ਼ ਵਗੈਰਾ ਇਹ ਚੀਜ਼ਾਂ ਯੂਜ ਕਰ ਲੈਂਦੇ ਨੇ ਇਹਨਾਂ ਨੂੰ ਸਸਤੇ ਮਿਲ ਜਾਂਦੇ ਨੇ, ਤਾਂ ਸਾਨੂੰ ਇਹ ਮੋਮੋਸ ਸਸਤੇ ਦਿੰਦੇ ਆ। ਪਰ ਉੱਦਣ ਦਾ ਸਾਡੇ ਲੀ ਬਿਲਕੁਲ ਵੀ ਕੋਈ ਵੀ ਚੀਜ਼ ਹੈਲਦੀ ਨੀ ਐ, ਅਨਹੈਲਦੀ ਏ ਸਭ।
ਉਹ ਤੇ ਹੈ ਹੀ ਏ
ਹੈਣਾ
ਸਾਨੂੰ ਯੂਜ ਘੱਟ ਕਰਨਾ ਚਾਹੀਦਾ ਹੁਣ ਦੇਖੋ, ਜਿਵੇਂ ਕਿ ਅਸੀਂ ਰੇ ਰੈਸਟੋਰੈਂਟ ਜਾਂਦੇ ਹਾਂ, ਹੁਣ ਦੇਖੋ ਰੈਸਟੋਰੈਂਟ ਖਾਣ ਤਾਂ ਜਾਂਦੇ ਹਾਂ ਅਸੀਂ।
ਹਮ
ਤੇ ਪਰ ਅਸੀਂ ਦੇਖੋ ਸਾਨੂੰ ਦਿਖਾਂਦੇ ਅਂ ਕਿਹਾ ਕਿਵੇਂ ਬਣਾ ਰਹੇ ਕਿਵੇਂ ਦੀ ਬਣਾ ਰਿਹਾ ਹੈ, ਉਹ ਸਾਨੂੰ ਦੇਖ। ਠੰਡਾ ਕਿਉ ਦਿੰਦੇ ਆ ਉਹ ਸਾਨੂੰ ਕੀ ਪਤਾ ਕਿ ਉਹ ਕੱਲ ਦਾ ਆ ਪਰਸੋਂ ਦਾ ਆ। ਅੱਜ-ਕੱਲ ਮੇਰੀ ਇੱਕ ਫਰੈਂਡ ਹੈਗੀ ਐ, ਉਹ ਕਹਿ ਰਹੀ ਸੀ ਆ ਮੈਂ ਨਾ ਮਤਲਬ ਉਹ ਰੈਸਟੋਰੈਂਟ ਚ ਕੰਮ ਕਰ ਚੁੱਕੀ ਹੈ ਕਹਿੰਦੀ ਉੱਥੇ ਨਾ ਜੋ ਹੁੰਦੇ ਨਾ ਗਰੇਵੀ ਵਗੈਰਾ ਆਪਾਂ ਨੂੰ ਆਪਾਂ ਨੂੰ ਕਹਿੰਦੇ ਗਰੇਵੀ ਹੁੰਦੀ ਹੈ ਉਹ ਇਹਨੂੰ ਬਣਾ ਕੇ। ਤਿਆਰ ਰੱਖੀ ਦੀ ਹੁੰਦੀ ਹੈ। ਸਟੋਰ ਫੇਰ ਕੀਤੀ ਦੀ ਹੁੰਦੀ ਹੈ। ਜਦੋਂ ਕੋਈ ਲੈਣ ਆਂਦਾ ਆ, ਔ ਮਾੜੀ ਜੀ ਕੱਢ ਰਿਆ ਗਰਮ ਕਰਨ ਚ ਚਾਪਾ ਚੁੱਪਾ ਪਾ ਕੇ ਦੇ ਦਿੰਦੇ ਐ। ਕਹਿੰਦੇ ਤਾਜ਼ੀ ਗ੍ਰੇਵੀ ਥੋੜ੍ਹੀ ਹੁੰਦੀ ਹੈ। ਉਹ ਗ੍ਰੇਵੀ ਤਿੰਨ- ਚਾਰ ਦਿਨ ਪਹਿਲੇ ਦੀ ਹੁੰਦੀ ਹੈ। ਓਹਨਾ ਨੇ ਬਸ ਸਟੋਰ ਕੀਤੀ ਦੀ ਹੁੰਦੀ ਆ ਸਹੀ ਤਰੀਕੇ ਨਾਲ ਕਿ ਖ਼ਰਾਬ ਨਾ ਹੋ ਜੇ
ਹੂੰ।
ਉਹ ਜ਼ਿਆਦਾ ਬਰਫ਼ ਬਰਫ਼ 'ਚ ਪਾ ਦਿੰਦੇ ਜਿੰਨਾ ਨਾਲ ਖਰਾਬ ਨੀ ਹੁੰਦੀ ਹੈ ਕਿਉਂਕਿ ਉਹਨੂੰ ਤਰੀਕਾ ਹੁੰਦਾ। ਕਿਵੇਂ ਕਰਨਾ, ਉਹ ਦਾ ਬਿਜਨਸ ਹੈ ਨਾ, ਤੇ ਔਨੂੰ ਐ ਹੁੰਦਾ ਆ ਕਿ ਹਾਂ, ਅਸੀ ਕਿਵੇਂ ਰੱਖਣੀ ਏ ਔਨੂੰ ਸਭ ਪਤਾ ਹੁੰਦਾ ਯਾ ਗ੍ਰੇਵੀ ਕਿਵੇਂ ਖਰਾਬ ਹੋਈ। ਕਿਵੇਂ ਖ਼ਰਾਬ ਨੀ ਹੋਏਗੀ
ਹਾਂਜੀ!
ਪੀ ਜੀ ਤਾਂ ਕਰ ਔਨੂ ਕੈਂਦੇ ਮਤਲਬ, ਹਾਂਜੀ।
ਐਈ ਚਿਜ ਤੇ ਮੈ ਕੈ ਰੈ ਆ ਸੀ।
ਜੀ।
ਕਿ ਜਿੱਦਾਂ ਕਿ ਏ ਲੋਕ ਕਰਦੇ ਨਾ, ਇਹ ਕਈ ਵਾ ਥੋਲਵਰ ਚੀਜ਼ ਵੇਚ ਦਿੰਦੇ ਨੇ, ਜੇਨਾ ਕੋਲ ਪੈਲੇ ਦੀ ਪਈ ਹੰਦੀ ਹੈ। ਨਾ ਉਹ ਸਾਨੂੰ ਵੇਚ ਦੇਂਦੇ ਨੇ ਬਸ 'ਚ ਜਾ ਰਹੇ ਨੇ ਪਰ ਮੇਰੇ ਹਿਸਾਬ ਨਾਲ ਜਿੱਥੇ ਜਾ ਤੁਹਾਨੂੰ ਮਹਿੰਗੀ ਚੀਜ਼ ਮਿਲੇਗੀ ਨਾ ਮਹਿੰਗੀ।
ਹਾਂਜੀ
ਉਨਾਂ ਹੀ, ਉਹ ਫਰੈਸ਼ ਚੀਜ਼ ਯੂਜ ਕਰਦੇ ਨੇ। ਭਾਵੇਂ ਉਹ ਮਹਿੰਗੇ ਵੇਚਦੇ ਨੇ, ਅਗਰ ਸੱਠ ਰੁਪਏ, ਸੱਤਰ ਰੁਪਏ ਦੇ। ਤੁਹਾਨੂੰ ਛੇ ਮੋਮੋ ਜਾਂ ਬਾਰਾਂ ਮੋਮੋ ਮਿਲਦੇ ਪਏ ਨਾ
ਹਾਂਜੀ।
ਤਾਂ ਉਹ ਫਰੈਸ਼ ਹੀ ਹੈਗੇ ਨੇ।
ਬਿਲਕੁਲ, ਹੁਣ ਇਹੀ ਵੇਖਲੋ।
ਪੁੱਛਣਾ ਚਾਹੀਦਾ ਕਿਉਂਕਿ ਨਾ, ਕਈ ਵਾਰ ਇੱਦਾਂ ਦੇ ਲੋਕ ਵੀ ਮਹਿੰਗੇ ਵੇਚਣ ਵਾਲੇ ਲੋਕ ਵੀ। ਬਚਿਆ ਹੋਇਆ ਮਾਲ ਵੇਚ ਦਿੰਦੇ ਨੂੰ।
ਬਿਲਕੁਲ, ਹੁਣ ਮੈਦਾ ਜਿਹੜਾ ਹੈਗਾ ਆ ਮੈ ਗੀ ਉਹ ਕਿਦਨਾ ਬਣਦੀ ਐ, ਹਾਂਜੀ।
ਬਿਲਕੁਲ ਬਿਲਕੁਲ ਹੁਣ ਪਿੱਛੇ ਗਈ ਸੀ ਮੈਂ ਇੱਕ ਰੀਲ ਦੇਖ ਰਹੀ ਸੀ ਮੈਗੀ ਦੀ ਉਹ ਮੈਗੀ ਪਤਾ ਕਿਵੇਂ ਬਣਾ ਰਹੇ ਸੀ ਪੈਰ ਆਲਾ ਆਟਾ ਮਲ ਮਲ ਕੇ ਨਾ ਆਟਾ ਚੰਗੀ ਤਰ੍ਹਾਂ ਪੈਰ ਨਾਲ ਮਲ ਕੇ ਉਹ ਮੈਗੀ ਬਣਾ ਰਹੇ ਸੀ ਮੈਂ ਕਿਹਾ ਦੱਸ, ਜਿੰਨੇ ਦੇਖ ਲਈ ਉਹ ਮੈਗੀ ਖਾਏਗਾ ਵੀ ਨਹੀਂ।
ਕਦੇ ਵੀ ਨੀ ਇਏਦਾਂ ਦੀ ਚੀਜ਼ ਤੇ
ਬਿਲਕੁਲ ਚੰਗੀ ਤਰ੍ਹਾਂ ਪੈਰ ਨਾਲ ਮੈਦੇ ਨੂੰ ਚੰਗੀ ਤਰ੍ਹਾਂ ਕਚੋਲ ਰਹੇ ਸੀ। ਫਿਰ ਕਚੋਲਣ ਤੋਂ ਬਾਅਦ ਔ ਮਸ਼ੀਨ ਦੇ ਵਿੱਚ ਪਾ ਰਹੇ ਸੀ ਤੇ ਪਾਉਣ ਤੋਂ ਬਾਅਦ ਫਿਰ ਉਹ ਮੈਗੀ ਬਣ ਰਹੀ ਸੀ ਮੈਂ ਮੈਂ ਕਿਹਾ ਦੱਸ ਦੇਈਏ ਮੈਗੀ ਖਾਂਦੇ ਹਾਂ, ਇਹ ਲੋਕਾਂ ਦੀ ਪੈਰਾਂ ਵਾਲੀ ਮੈਗੀ ਹੈਗੀ ਹੈ।
ਬਿਲਕੁਲ ਸਹੀ ਕਿਹਾ ਤੁਸੀਂ। ਦੇਖੋ ਮੇਰਾ ਕਹਿਣਾ ਤਾਂ ਅਗਰ ਮੈਗੀ ਦੀ ਕਿਸੇ ਇਹ ਚੀਜ਼ਾਂ ਨੂੰ ਨੋਰਮਲੀ ਅਸੀਂ ਘਰ ਬਣਾ ਸਕਦੇ ਆ ਵਾ।
ਹਾਂਜੀ
ਪਰ ਅਸੀਂ ਕੋਸ਼ਿਸ਼ ਨਹੀਂ ਕਰਦੇ ਉਹੀ ਹੈ ਨਾੂੰ ਥੋੜ੍ਹੀ ਬਹੁਤ ਮਿਹਨਤ ਕਰਨੀ ਪਏਗੀ
ਹਾਂਜੀ ਨੀ ਔਦਾਂ ਤੇ ਬਣ ਜਾਂਦੀ ਏ ਕਾਰ। ਪਰ ਜਿਵੇਂ ਕਿ ਆਪਾਂ ਕਰਦੇ ਆ ਨਾ ਮਤਲਬ ਕਿ ਅਸੀਂ ਰੋਟੀ ਦੀ ਮੈਗੀ ਬਿਲਕੁਲ ਬਰੀਕ-ਬਰੀਕ ਕਰਕੇ ਰੋਟੀ ਨੂੰ ਤੜਕਾ ਵਗੈਰਾ ਲਗਾ ਕੇ ਮੈਗੀ ਟਾਈਪ ਬਣਾ ਸਕਦੇ ਹਾਂ। ਨੂਡਲ ਟਾਈਪ ਬਣਾ ਸਕਦੇ ਹਾਂ। ਅਸੀਂ ਏਦਾਂ ਹੈਲਥ ਚੀਜ਼ਾਂ ਬਣਾ ਸਕਦੇ ਹਾਂ।
ਬਿਲਕੁਲ।
ਹਾਂ
ਬਾਕੀ ਤੇ ਮੇਰੇ ਹਿਸਾਬ ਨਾਲ ਤੁਹਾਨੂੰ ਫਾਸਟ ਫੂਡ ਵਗੈਰਾ ਚ ਨਾ ਜਾਂ ਥੋੜ੍ਹਾ ਬਹੁਤ ਧਿਆਨ ਦੇਣਾ ਚਾਹੀਦਾ ਹੈ। ਹੁੰ ਇਹ ਧਿਆਨ ਦੇਨ ਵਾਲੀ ਚੀਜ਼ਾਂ ਦੇ
ਖਾਣਾ ਪਸੰਦ ਕਰਦੇ ਏ ਘਰੋਂ।
ਹੈਂ।
ਬਜਾਰੋਂ ਖਾਣਾ ਪਸੰਦ ਕਰਦੇ ਜਾਂ ਘਰੋਂ ਚੀਜ਼ਾਂ
ਮੈਂ ਘਰੋਂ ਦੇਖੋ ਬ ਬਜ਼ਾਰੋ ਨਾ ਕਈ ਵਾਰ ਸਾਨੂੰ ਵਧੀਆ ਨੀ ਮਿਲ ਪਾਂਦੀ ਚੀਜ਼ਾਂ ਹਨਾ। ਔਰ ਦੂਜੀ ਗੱਲ ਬਾਅਦ ਮੇਰੇ ਹਿਸਾਬ ਨਾਲ ਤੇ ਬਿਲਕੁਲ ਸਹੀ ਐ।
ਜੀ
ਬਾਹਰ ਦੇ ਰੋਟੀ 'ਚ ਨਾ ਕਈ ਵਾਰ ਨੂੰ ਦਿੱਕਤ ਇਹ ਹੁੰਦੀ ਜੀ ਉਹ ਲੋਕ ਇੱਦਾਂ ਹੀ ਬਣਾ ਦਿੰਦੇ ਨਾ ਉਹ ਵੇਖਦੇ ਵੀ ਨਹੀਂ ਕੁਛ ਵੀ
ਹਾਂਜੀ।
ਸਾਡੇ ਘਰ ਬੜਾ ਫਰੈਸ਼ ਬਣਦਾ ਬਈਏ ਅਸੀਂ ਘਰ ਖਾਣਾ ਸੇ ਸਕਦੇ ਹਾਂ ਕਿ ਸਾਡੇ ਘਰ ਬਿਲਕੁਲ ਫਰੈਸ਼ ਹੀ ਬਣਦੀ ਰੋਟੀ ਤੇ ਰੋਟੀ ਲਈ 'ਤੇ ਐ ਇਕ ਕਰਕੇ ਰੋਟੀ ਵਿੱਚ ਕੁਛ ਵੀ ਆ ਗਿਆ ਨਾ ਰੋਟੀ ਛੱਡ ਦਿੰਦੇ ਨੇ ਸਾਡੇ ਘਰ ਪਰ ਫਰੈਸ਼ ਖਾਣੀ ਪਸੰਦ ਕਰਦੇ ਕਿਉਕ ਤਬੀਅਤ ਨੀ ਖਰਾਬ ਕਰਨੀ ਇੱਕ ਰੋਟੀ ਚੱਕਰ 'ਚ।
ਹਾਂਜੀ ਉਹ ਤਾਂ ਹੈ ਹੀ ਹੈ। ਪਰ ਉਹ ਨੀ ਮੰਨਦੇ ਆ ਨਾ ਉਹਨਾਂ ਨੂੰ ਵੇਚਣ ਨੂੰ ਮਤਲਬ
ਕਰਦੇ ਪਏ ਹੋ ਬਾਲ ਕੱਢ ਕੇ ਖਾ ਲਓ ਮੈਂ ਕਿਹਾ ਨਾ ਜੀ ਬਾਹਰ ਗਿਰ ਗਿਆ ਕੱਢ ਕੇ ਅਸੀਂ ਕੁੱਤੇ ਨੂੰ ਪਾ ਦਾਂਗੇ
ਹਾਂਜੀ।
ਪਰ ਖੁਦ ਖਾਓਗੇ, ਦੇਖੋ ਕਈ ਵਾਰ ਨਾ ਕੀਟਾਣੂ ਜੋ ਹੁੰਦੇ ਨੇ ਛੋਟੇ ਜਿਹੇ ਕੀਟਾਣੂ ਵੀ ਬੜੀ ਗੰਦੀ ਬਿਮਾਰੀ ਚ ਕਰ ਦਿੰਦਾ ਸਰੀਰ ਚ
ਬਿਲਕੁਲ ਬਿਲਕੁਲ।
ਤੁਹਾਨੂੰ ਇਸ ਚੀਜ਼ ਤੋਂ ਖੁਦ ਬਚਣਾ ਚਾਹੀਦਾ ਅਸੀਂ ਬੜੇ ਸਮਝਦਾਰ ਹੈਗੇ ਹਾਂ ਵੱਡੇ ਹੈਗੇ ਹਾਂ।
ਹਾਂਜੀ
ਤੇ ਬਸ ਇਸ ਚੀਜ਼ ਤਾਂ ਨਹੀਂ ਬਚੇ ਸੀ ਫੇਰ ਕੀ ਫਾਇਦਾ
ਬਿਲਕੁਲ ਇਹ ਪਿੱਛੇ ਜਿਹੀ ਇਕ ਰੀਲ ਹੋਰ ਆਈ ਸੀਗੀ ਕਰੀਮ ਰੋਲ ਦੀ। ਕਰੀਮ ਦੇ ਵਿੱਚ ਨਾ ਛਿਪਕਲੀ ਡਿੱਗ ਗਈ।
ਹਮ।
ਉਹੀ ਉਹ ਨੇ ਕਰੀਮ ਰੋਲ‌ ਦੀ ਕਰੀਮ ਚ ਛਿਪਕਲੀ ਕੱਢ ਕੇ ਨਾ ਸੁੱਟਤੀ ਤੇ ਬਾਕੀ ਕਰੀਮ ਕਰੀਮ ਰੋਲ ਚ ਪਾ, ਪਾ ਕੇ ਉਨੇ ਵੇਚਤੀ।
ਉਹੀੳ ਤੇ ਮੈਂ ਤਾਂ ਇਹ ਚਿੱਜ ਤੋਂ ਬਹੁਤ ਮੈਂ ਨਾ ਕਰ ਇੱਕ ਵਾਰੀ ਜਾਂਦੀ ਨਾ ਰੀਲ ਕੋਈ
ਮੈਨੂੰ ਦੋ ਸਾਲ ਹੋ ਗਏ ਮੈਂ ਰੀਲ ਦੇਖਿਆ ਮੈਂ ਉਸ ਤੋਂ ਬਾਅਦ ਕਰੀਮ ਰੋਲ ਖਾਣੇ ਹੀ ਬੰਦ ਕਰਤੇ ਹੈ।
ੳਹੀੳ ਤੇ
ਫੈਕਟਰੀ ਫੈਕਟਰੀਆਂ ਦਾ ਹਾਲ ਹੈ ਬਈ ਚੀਜ਼ ਗਿਰ ਗਈ ਹੈ ਕੱਜ ਕੇ ਰੱਖੋ ਇਹ ਉਹਨੂੰ
ਹਮ
ਫਿਲ ਕਰੋ। ਉਸ ਵਿੱਚ ਛਿਪਕਲੀ ਡਿੱਗ ਗਈ, ਉਹਨੇ ਕੱਢ ਕੇ ਸੁੱਟਤੀ ਛਿਪਕਲੀ ਬਾਕੀ ਕਰੀਮ, ਕਰੀਮ ਰੋਲ ਚ ਪਾਤੀ ਹੈ।
ਉਹੀ ਉੱਥੇ ਮੈਂ ਇਸ ਚੀਜ਼ ਤੋਂ ਬਹੁਤ ਡਰਦਾ ਬਾਈ ਮੈਂ ਨਾ ਬਈ ਸਾਨੂੰ ਨਾ ਤੁਹਾਡੇ ਘਰ ਸਬ ਨੂੰ ਸ਼ੁੱਧ ਖਾਣਾ ਪਸੰਦ ਹੈ। ਖੋੜਾ ਜਾ ਪਰ ਸ਼ੁੱਧ ਸਾਫ਼।
ਹਮ ਮੈਂ ਤਾਂ ਕਰੀਮ ਰੋਲ ਖਾਣਾ ਹੀ ਛੱਡ ਆ ਉਸ ਟਾਈਮ ਜਿਸ ਟਾਈਮ ਮੈਨੂੰ ਪਤਾ ਲੱਗਾ ਨਾ ਮੈਂ ਰੀਲ ਦੇਖਿਆ ਮੈਂ ਕਿਹਾ ਪਤਾ ਨੀ ਰੀਅਲ ਹੈ ਕਿ ਫੇਕ ਹੈ ਪਰ ਮੈਂ ਉਸ ਤੋਂ ਬਾਅਦ ਕਰੀਮ ਰੋਲ ਨੀ ਖਾਵਾਂਗੀ।
ਮੈਂ ਤਾਂ ਇੱਦਾਂ ਵੀ ਨਹੀ ਖਾਂਦਾ, ਪਰ ਤੁਸੀਂ ਹੁਣ ਦੱਸ ਤਾਂ ਹੁਣ ਤੇ ਕਦੀ ਵੀ ਨਹੀਂ ਖਾਵਾਂਗਾ।
ਬਿਲਕੁਲ ਮੈਂ ਤਾਂ ਖਾਂਦੀ ਨੀ, ਜਦੋਂ ਦੀ ਮੈਂ ਵੀਡੀਓ ਦੇਖੀ ਐ
ਹਾਂ ਮੈਗੀ ਮੈਂ ਜ਼ਿਆਦਾਤਰ ਮੈਗੀ ਮੈਂ ਜ਼ਿਆਦਾਤਰ ਖਾਨਾ ਵਾ ਅਗਰ ਮੇਰੇ ਕੋਲ ਮੈਗੀ ਮੈਂ ਮੈਗੀ ਕਦੀ ਖਾ ਹੀ ਨੀ ਪਾਵਾਂਗਾ।
ਹਾਂ ਮੈਂ ਮੈਗੀ ਬੰਦ ਕੀਤੀ ਸੀ ਪਰ ਮੈਂ ਕਦੀ ਕਦੀ ਆਟੇ ਦੀ ਮੰਗਵਾ ਲੈਂਦੀ ਮੈਦੇ ਦੀ ਤਾਂ ਬਿਲਕੁਲ ਨੀ ਮੰਗਵਾਉਂਦੀ ਆ।
ਮੈਂ ਇਏਦਾਂ ਮੇਰੇ ਵੈਸੇ ਵੀ ਖ਼ਰਾਬ ਹੀ ਹੁੰਦਾ ਹੈ।
ਹਾਂਜੀ ਮੈਦਾ ਤੇ ਖਰਾਬ ਹੀ ਹੁੰਦਾ, ਆਪਣੇ
ਮੈਂਦਾਂ ਇੰਨਾ ਫੁੱਟਬਾਲ ਮਤਲਬ ਫ ਫਾਇਦੇਮੰਦ ਨਹੀਂ ਹੁੰਦਾ।
ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ
ਤੁਹਾਨੂੰ ਲੱਗਦਾ ਹੋਏਗਾ ਮੈਦਾ ਇੰਨਾ ਮਤਲਬ ਸਹੀ ਹੈ ਸਰੀਰ ਲਈ ਤੇ ਬਿਲਕੁਲ ਸਹੀ ਨਹੀਂ ਉਹ। ਕਿਉਂਕਿ ਸਭ ਤੋਂ ਜ਼ਿਆਦਾ ਕੈਲਰੀਜ਼ ਜੋ ਦਿੰਦਾ ਨਾ ਉਹ ਮੈਦੇ ਨਾਲ ਹੀ ਬਣਦੀ ਹੈ। ਤੁਸੀਂ ਭਟੂਰਾ ਬਣਾਓਗੇ ਇੰਨੀ ਕੈਲੋਰੀਜ਼ ਹੋਏਗੀ ਉਦੇ ਅੰਦਰ, ਇੰਨੀ ਕੈਲੋਰੀਜ਼ ਹੋਏਗੀ ਕੁਛ ਕਹਿ ਨੀ ਸਕਦੇ ਤੁਸੀਂ।
ਹਾਂਜੀ ਨਹੀ‌ ਹੂੰਨ ਨਾ ਮੈਦਾ ਖਾਣ ਨਾਲ ਸਰੀਰ ਫੁੱਲਦਾ ਆ ਸਿਹਤ ਸਾਡੀ ਫੁੱਲ ਜਾਂਦੀ ਹੈ ਤੁਹਾਨੂੰ ਬੜੀ ਦਿੱਕਤ ਆ ਜਾਂਦੀ ਹੈ
ਉਹੀੳ ਤੇ
ਬਾਕੀ ਮੇਰੇ ਹਿਸਾਬ ਨਾਲ ਤਾਂ ਦੇਖੋ ਮੈਂ, ਜ਼ਿਆਦਾਤਰ ਇਹ ਕੁਛ ਕਰਨਾ ਕੀ ਮੈਂ ਇਹਨਾਂ ਚੀਜ਼ਾਂ ਤੇ ਥੋੜ੍ਹਾ ਧਿਆਨ ਨਾਲ ਫਾਸਟ ਫੂਡ ਹੋ, ਤੇ ਮੈਂ ਘੱਟ ਖਾਵਾਂ। ਘਰ ਦਾ ਖਾ ਸਕਦਾ ਮੈਂ ਘਰ ਦਾ ਫਰੈਸ਼ ਹੁੰਦਾ ਨਾਲੇ ਨਾਲ ਨਾ ਘਰ ਫੈ ਹੁੰਦਾ ਉੱੋਂ ਦੀ ਗੱਲ ਹੋ ਰਹੀ ਕਿ ਸਾਨੂੰ ਮਤਲਬ ਬਹੁਤ ਹੀ ਕਲੀਅਰ ਚੀਜ਼ਾਂ ਮਿਲਦੀਆਂ ਹੈ ਬਿਲਕੁਲ ਸਾਫ ਸੁਥਰਾ। ਵੈਸੇ ਤਾਂ ਕਿਹਾ ਸੀ ਚਲੋ ਕਰਦੇ ਹਾਂ ਗੱਲ ਆਪਾਂ ਹੈ ਨਾ ਫਿਰ ਕਦੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ